ਕਰੋ।
ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ!
ਤੁਹਾਡੇ ਕੀ ਹਾਲ ਨੇ?
ਵਧੀਆ-ਵਧੀਆ ਤੁਸੀਂ?
ਹੂੰ ਮੈਂ ਵੀ ਵਧੀਆ ਹੈ ਗਿਆ। ਹੋਰ ਤੁਹਾਡੀ ਸਿਹਤ ਕਿਵੇਂ? ਹਾਂਜੀ, ਲੰਚ ਤੇ ਅਸੀਂ ਕਰ ਦਿੱਤਾ ਸੀ ਸ਼ਾਇਦ। ਤੁਸੀਂ, ਆਹ ਦੱਸ ਕਿ ਤੁਹਾਡੀ ਸਿਹਤ ਕਿਵੇਂ ਦੀ ਚੱਲਦੀ ਹੈ ਅੱਜ ਕੱਲ?
ਬਸ ਠੀਕ ਹੈ।
ਜਿ ਅਸੀਂ ਗੱਲ ਸ ਜੇ ਅਸੀਂ ਗੱਲ ਕਰ ਰਹੇ ਹਾਂ ਸਵੇਰ ਦੀ ਤਾਂ ਸ ਸਿਹਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਖਾਣ ਪੀਣ ਤੋਂ ਸਾਡੇ ਤਾਂ ਸਾਨੂੰ ਅਸੀਂ ਚਲੋ ਉਹਨਾਂ ਦੀ ਗੱਲ ਕਰ ਰਹੇ ਨਾ ਖਾਣ ਪੀਣ ਦੀ ਮਤਲਬ ਅੱਜ ਕੱਲ ਅਸੀਂ ਦੇਖ ਰਹੇ ਹਾਂ ਫਾਸਟਫੂਡ ਕਿੰਨਾ ਚੱਲ ਰਿਹਾ ਕਿੰਨਾ ਟਰੈਂਡ ਹੋ ਰਿਹਾ ਤਾਂ ਤੁਸੀਂ ਇਹਦੇ ਬਾਰੇ ਕੀ ਕਹਿ ਹਾਂ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹਦੇ
ਫਾਸਟ ਫੂਡ ਖਾਣਾ ਤਾਂ ਬੇਕਾਰ ਹੀ ਹੁੰਦਾ ਹੈ ਗੰਦੇ ਮੰੰਦੇ ਤੇਲਾਂ ਦਾ ਬਣਿਆ ਬਣਾਏ ਹੁੰਦੀ ਚੀਜ਼ਾਂ ਮੋਮੋਜ਼ ਵਗੈਰਾ ਤਾਂ ਬਿਲਕੁਲ ਨਹੀਂ ਖਾਣੇ ਚਾਹੀਦੇ ਤੇ ਘਰ ਜੋ ਹੀ ਚੀਜ਼ ਬਣਾਣੀ ਘੱਰ ਬਣਾ ਕੇ ਖਾਓ ਨੂਡਲ ਜਗ੍ਹਾ ਤੇ ਬੈਮਬੀਨੋ ਬਣਾ ਲੋ ਮੋਮੋ ਜਗਾ ਤੇ ਫ ਕਟਲੇਟ ਬਣਾ ਲੋ ਘਰ ਦੀ ਚੀਜ਼ ਬਣਾ ਘਰ ਦੀ ਚੀਜ਼ ਫਰੈਸ਼ ਹੁੰਦੀ ਏ ਬਾਹਰ ਤੋਂ ਫੇਰ ਪਤਾ ਨੀ ਕਿਹੜੇ-ਕਿਹੜੇ ਤੇਲ ਉਹਨਾਂ ਨੇ ਯੂਜ ਕੀਤੇ ਹੁੰਦੇ ਕਿੰਨੇ-ਕਿੰਨੇ ਦਿਨਾਂ ਦੇ ਪਏ ਦੇ-
ਜਿਵੇਂ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਬੱਚਿਆਂ ਨੂੰ ਜ਼ਿਆਦਾਤਰ ਬਾਹਰ ਦਾ ਹੀ ਖਾਣਾ ਪਸੰਦ ਹੁੰਦਾ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਸਮਝਾਓਗੇ ਜੇ ਅਗਰ ਤੁਹਾਡੇ ਬੱਚੇ ਹੈ ਨੇ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਸਮਝਾਉਦੇ ਹੋ ਕਿ ਉਹ ਬਾਹਰ ਦਾ ਨਾ ਖਾ ਜ਼ਿਆਦਾ
ਬੱਚਿਆਂ ਨੂੰ ਸਮਝਾਉਣਾ ਬੜਾ ਮੁਸ਼ਕਿਲ ਬੱਚੇ ਦੇ ਬਾਹਰੋਂ ਪੀਜ਼ਾ ਔਡਰ ਕਰ ਦਿੰਦੇ ਨੇ ਅਸੀਂ ਚੌਮਿਨ ਖਾਣੇ ਅਸੀਂ ਪੀਜ਼ਾ ਖਾਣਾ ਮਗਰ ਨਹੀਂ ਚੌਮਿਨ ਵਗੈਰਾ ਵੀ ਬਣਾਣੇ ਥੋੜੇ ਬੱਚੇ ਕਦੀ ਕਦਾਰ ਬਣਾਓ ਇਹ ਨੀ ਡੇਲੀ ਬਣਾ ਕੇ ਖਾਓ ਮੈਗੀ-ਮੈਗੀ ਤੇ ਬਿਲਕੁਲ ਨਹੀਂ ਖਾਣੀ ਚਾਹੀਦੀ ਚੌਮਿਨ ਵਗੈਰਾ ਘਰ ਬਣਾ ਔ ਜੇ ਪੀਜ਼ਾ ਵਗੈਰਾ ਖਾਣਾ ਉਹ ਰੋਟੀ ਦੇ ਉੱਪਰ ਸੋਸ ਵਗੈਰਾ ਲਗਾ ਕੇ ਘਰ ਦੀ ਫਰੈਸ਼ ਸਬਜ਼ੀ ਕੱਟ ਕੇ ਉਹਨੂੰ ਉਹ ਕਰਦੋ
ਅੱਛਾ ਜੀ ਫ ਤੁਸੀਂ ਮਤਲਬ ਐ ਸਾਰੀ ਚੀਜ਼ਾਂ ਬਣਾਉਂਦੇ ਆ ਹੋਵਗੇ ਆਪਣੇ ਘਰ ਹੈਨਾ ਜੀ ਹਮ ਜਿੱਦਾਂ ਅ ਤੇ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਚਾ-ਚਾਰ ਪੰਜ ਸਾਲ ਹੋ ਗਏ ਨੇ ਮੈਗੀ ਖਾਦ ਦੇਹੋ ਮਤਲਬ ਅ ਮਤਲਬ ਅਗਰ ਬੱਚਿਆਂ ਨੂੰ ਪਤਾ ਲੱਗਦਾ ਕਿ ਉਹ ਨੂੰ ਨਹੀਂ ਖਾਣੀ ਚਾਹੀਦੀ ਤਾਂ ਉਹ ਟਰਾਈ ਕਰਦੇ ਨੇ ਕਿ ਉਹ ਨਾ ਖਾਣ ਤਾਂ ਅ ਅਗਰ ਅਸੀਂ ਘਰ ਦੇ ਖਾਣ ਦੀ ਗੱਲ ਕਰੀਏ ਤਾਂ
ਬੱਚਿਆਂ ਨੇ ਮੈਗੀ ਖਾਣੀ ਬਬੀਨੋ ਬਣਾ ਦੋ ਬੱਚਿਆਂ ਨੂੰ ਮਿੱ ਕਿ ਸੇਵਿਂਯਾਂ ਬਣਾ ਦੋ ਉਹ ਖੁਸ਼ ਔਖਾ ਲੈਂਦੇ ਨੇ ਹੈ ਨਮਕੀਨ ਵਾਲੇ ਬਣਾ ਦੋ ਬਬੇ ਬਬੇ ਉਹਦੇ ਜਗ੍ਹਾ ਤੇ ਮੈਗੀ ਦੀ ਜਗ੍ਹਾ ਤੇ
ਹੂੰ,
ਵਗੈਰਾ ਵੀ ਘਰ ਹੀ ਬਣਾ ਕੇ ਪੀਣੇ ਚਾਹੀਦਾ ਸੂਪ ਵੀ ਕਹਿੰਦੇ ਬਦੇ ਟਮਾਟਰ ਗੱਲੇ ਸੜੇ ਟਮਾਟਰ ਪਾਦੇ ਹੈ ਸੂਪ ਵਾਲੇ
ਹਾਂਜੀ ਹੂੰ ਜਾਂ ਅੱਜ-ਕੱਲ ਵੈਸੇ ਕਾਫੀ ਦੁਕਾਨ ਆ ਹੋ ਵੇ ਆ ਗਈ ਜੋ ਕਾਫ਼ੀ ਹੈਲਦੀ ਚੀਜ਼ਾਂ ਬਣਾਉਂਦੇ ਆ ਜਿਵੇਂ ਅਸੀਂ ਅਗਰ ਦੇਖੀਏ ਤਾਂ ਜਿਵੇਂ
ਮਗਰ ਉਹ ਵੀ ਹੈਲਦੀ ਥੋੜ੍ਹੀ ਹੁੰਦੇ ਜਿਵੇਂ ਆਟੇ ਵਾਲੇ ਮੋਮੋਜ਼ ਹੋ ਗਏ ਅੱਜ-ਕੱਲ੍ਹ ਬਣਦੇ ਪਏ ਨੇ ਉਹ ਵੀ ਆਦੇ ਪਏ ਨੇ ਬਾਜ਼ਾਰਾਂ ਚ ਹੜੇ ਉਹ ਵੀ ਕੋਈ ਸਹੀ ਥੋੜੀ ਪਤਾ ਨੀ ਕਿਹੜਾ ਆਟਾ ਯੂਜ ਕਰਦੇ ਨੇ ਕਿਹੜਾ ਆਟਾ ਗੁੰਦੇ ਨੇ ਉਹਦੇ ਮੋਮਜ਼ ਬਣਾਦੇ ਨੇ ਕੁਛ ਪਤਾ ਥੋੜ੍ਹੀ ਨਾ ਸਾਨੂੰ
ਹੂੰ, ਐਵੀ ਐ।
ਮੋਮੋਸ ਵੀ ਘਰ ਹੀ ਬਣਾ ਦੋ ਸੋਹਣੀ ਤਰ੍ਹਾਂ ਬੱਚਿਆਂ ਨੂੰ ਜੇ ਖਾਣੇ ਨੇ ਤਾਂ ਮਨਚੂਰੀਅਨ ਵੀ ਘਰ ਹੀ ਬਣਾ ਕੇ ਜ਼ਿਆਦਾ ਵਧੀਆ ਬਣਦੀ ਚੀਜ਼
ਦੀ ਦੁਕਾਨਾਂ ਵੀ ਦੇਖੀਆਂ ਜੋ ਜਿੰਮ ਡਾਇਟ ਐਵੇਂ ਬਣਾਦੀਆਂ ਜਿਵੇਂ ਉਹ ਸਭ ਹੋ ਗਏ ਜਾਂ ਜੇ ਸੈਲਡ ਵੀ ਬਣਾਉਂਦੇ ਨੇ ਉਹ
ਹਾਂਜੀ-ਹਾਂਜੀ ਹਾਂ ਉਹ ਤਾਂ ਉਹ ਠੀਕ ਏ ਸੈਲਡ ਵਗੈਰਾ ਉਹ ਤਾਂ ਫੈਸ਼ ਸਬਜ਼ ਇਹ ਬਣਦੇ ਹੋਨੇ ਰੋਜ਼ ਕਟਿੰਗ ਕਰਕੇ ਰੋਜ ਫਰੈਸ਼ ਸਬਜ਼ੀਆਂ ਪਾ ਕੇ ਉਹ ਸੈਲਡ ਦਾ ਬੜਾ ਅੱਛਾ ਲੱਗਦਾ ਹੈਗਾ ਵੈਸੇ ਮਗਰ ਘਰ ਜ਼ਿਆਦਾ ਘਰ ਜ਼ਿਆਦਾ ਵਧੀਆ ਬਣਦਾ ਹੈ ਖਾਓ ਘਰ ਬਣਾ ਕੇ ਹੀ
ਤਾਂ ਤੁਹਾਨੂੰ ਕੀ ਕੀ ਲੱਗਦਾ ਕਿ ਘਰ ਦੇ ਖਾਣੇ ਦੇ ਕੀ ਕੀ ਫਾਇਦੇ ਨੇ ਜੋ ਬਾਹਰ ਦੇ ਖਾਣੇ ਉਹਦੇ ਤੋਂ ਉੱਤੇ ਹੈਗਾ
ਘਰ ਦੇ ਖਾਣੇ ਸਾਡੀ ਬੋਡੀ ਵੀ ਸਹੀ ਰਹਿੰਦੀ ਏ। ਬਾਜ਼ਾਰ ਦਾ ਖਾ ਕੇ ਸਾਡਾ ਜੀਅ ਖ਼ਰਾਬ ਹੁੰਦਾ ਰਹੇਗਾ ਖਾ ਕੇ, ਲੂਜ ਮੋਸ਼ਨ ਲੱਗ ਜਾਂਦੇ ਕਈਆਂ ਨੂੰ ਤਾਂ ਨਹੀਂ ਪਚਦੀ ਚੀਜ਼ ਬਾਜ਼ਾਰ ਦੀ- ਚੌਮਿਨ ਵਗੈਰਾ ਬਿਲਕੁਲ ਨਹੀਂ ਪਚਦੇ ਕਈਆਂ ਨੂੰ ਉਲਟੀ ਲੱਗ ਜਾਂਦੀਆਂ ਨੇ ਘਰ ਦੀ ਚੀਜ਼ ਹੀ ਖਾਓ ਜਿਵੇਂ ਹੋ ਗਏ ਰੋ ਬ੍ਰੈੱਡ, ਤੁਹਾਨੂੰ ਦੱਸਿਆ ਪੀਜ਼ਾ ਬਣਾਲੋ ਲੋ ਬ੍ਰੈਡ ਉਹ ਬਣਾਲੋ ਬਰਗਰ, ਘਰ ਬਣਾ ਲੋ ਬਰਗਰ ਚ ਉਹਨਾਂ ਨੇ ਕੀ ਪਾਇਆ ਹੁੰਦਾ ਹੈ। ਸਬਜ਼ੀਆਂ ਪਾਏ ਹੁੰਦੇ ਆ ਨਾ ਟਿੱਕੀ ਆਲੂ ਦੀ ਬੱਸ ਉਹ ਚ ਮਲਾਈ। ਸੋਸ ਸੋਸਾ ਲਗਾਈਆਂ। ਸੋਸ ਵਗੈਰਾ ਤੇ ਮਿਉਨੀ ਦੀ ਜਗ੍ਹਾ ਤੇ ਬੰਦਾ ਮਲਾਈ ਲਗਾ ਲਵੇ।
ਹਾਂਜੀ।
ਘਰ ਦੀ ਸਹੀ ਬਰਗਤ
ਬਾਕੀ ਹਾਂਜੀ ਬਾਕੀ ਘਰ ਦੇ ਚ ਸਾਨੂੰ ਅਸੀਂ ਦੇਖ ਵੀ ਰਹੇ ਹਾਂ ਕਿ, ਘਰ ਅਸੀਂ ਸਾਫ਼ ਚੀਜ਼ਾਂ ਯੂਜ ਕਰ ਰ ਹੱਥ,
ਹਾਂ-ਹਾਂ ਹੋ ਤਾਂ ਹੈ। ਬਾਹਰ ਸਾਨੂੰ ਥੋੜੀ ਪਤਾ ਵੀ ਉਹਨਾਂ ਨੇ ਕੋਈ ਚੱੱਕ ਦੀ ਚੀਜ਼ ਬਣਾਈ ਹੈ।
ਜੋ ਵੀ ਸਬਜ਼ੀਆਂ ਪਾ ਰਿਹਾ ਉਹਦੇ ਚ ਉਹਦੇ ਚ ਕੀੜੇ ਨਹੀਂ ਹੈ ਉਹ ਸਾਫ਼ ਨੇ।
ਸਾਰਿਆ ਸਬਜੀਆ ਕਟ ਕੇ, ਦੇਣੀਆਂ ਨੇ ਉਹਨਾਂ ਨੂੰ ਥੋੜੀ ਪਤਾ ਕੀੜੇ ਵੀ ਆ ਜੋ ਉਹਨਾਂ ਨੇ ਥੋੜੀ ਖਾਣੀ ਤਾਂ,
ਹੂੰ, ਤੇ ਵਧੀਆ ਕੁਆਲਿਟੀ ਦੀ ਅਸੀਂ ਯੂਜ ਕਰ ਰਹੇ ਹਾਂ। ਆਪਣੇ ਬੱਚਿਆਂ ਵਾ ਤਾਂ ਅਗਰ। ਅਸੀਂ ਗੱਲ ਕਰੀਏ ਜਿਵੇਂ ਮੇਨ ਜੋ ਚੀਜ਼ ਹੁੰਦੀ ਹੈ ਬਾਹਰ ਲੋਕਾਂ ਨੂੰ ਐਟਰੈਕਟ ਕਰਦੀ ਹੈ ਆਪਣੇ ਆਪ ਪਿਛਦੀ ਹੈ। ਉਹ ਹੈਗੇ ਆ ਉੱਥੇ-ਉੱਥੇ ਦਾ ਸਵਾਦ ਜਾਂ ਮਸਾਲੇ ਤਾਂ ਤੁਸੀਂ, ਤੁਸੀਂ ਉਹ ਮਸਾਲਿਆਂ ਨੂੰ ਜਾਂ ਉਹ ਰੀਕ੍ਰੀਏਟ ਕਿਵੇਂ ਕਰਦੇ ਹੋ ਆਪਣੇ ਮਤਲਬ,
ਮਸਾਲੇ ਘਰ ਲਿਆ ਕੇ ਸਾਰੇ ਮਸਾਲੇ ਕੁੱਟ ਲੋ। ਸਾਰੇ ਮਸਾਲੇ, ਜਿਵੇਂ ਜੋ-ਜੋ ਮਸਾਲੇ ਉਹਨਾਂ ਦੇ ਹੁੰਦੇ ਨੇ ਉਹ ਲਿਆਓ ਸਬੂਤੇ ਮਸਾਲੇ ਲਿਆਓ। ਘਿਓ ਨੂੰ ਸਾਫ਼ ਕਰਕੇ ਉਹਨਾ ਨੂੰ ਕੁੱਟ ਕੇ ਰੱਖ ਲੋਓ ਜਿਵੇਂ ਪੀਜ਼ਾ ਪਾਸਤਾ ਸੋ ਸੋਲਾ ਮਸਾਲੇ ਉਹੀ ਬੰਦਾ ਘਰ ਲਿਆਵੇ ਸੁਕਾ ਲਵੇ ਮਿਰਚਾਂ ਵਗੈਰਾ।
ਹਾਂਜੀ, ਜਿਵੇਂ ਅਸੀਂ, ਅਸੀਂ ਦੇਖਦੇ ਹਾਂ ਜਿਵੇਂ ਕੁਝ ਅਸੀਂ ਅਗਰ, ਮਸਾਲੇ ਬਾਹਰੋ ਲੈਣੇ ਹੈ ਤਾਂ ਉਹ ਵਧੀਆ ਕੁਆਲਿਟੀ ਦਾ ਲਈ ਏ,
ਹਾਂ ਸਾਫ ਸੁਥਰੇ ਲੋਕ ਘਰ ਆ ਕੇ ਸਾਫ਼ ਕਰੋ ਮਸਾਲਿਆਂ ਨੂੰ ਫਿਰ ਪੀਸੋ। ਉਹਨਾਂ ਦਾ ਸਵਾਦ ਵੀ ਵਧੇਗਾ ਚੀਜ਼ ਦਾ ਜੋ ਖਾਣੀ ਅਸੀਂ ਬਣਾ ਕੇ, ਮਸਾਲੇ ਵੀ ਸਾਫ਼ ਹੋਣਗੇ ਗੰਦਗੀ ਨਹੀਂ ਹੋਏਗੀ ਜਰਾ ਵੀ ਨਹੀਂ ਤਾਂ ਬਾਜ਼ਾਰਾਂ ਚ ਤਾਂ ਕੁਛ ਵੀ ਇਹ ਬਸ ਉਹਨਾਂ ਨੇ ਚੁੱਕਣਾ ਤੇ ਪੀਸ ਦੇਣੇ ਕੋਈ ਵੀ ਚੀਜ਼ ਜੋ ਮਰਜ਼ੀ ਕਾ ਕੰਕਰ ਪੱਥਰ ਰੋੜਾ ਰੋੜਾ ਜੋ ਮਰਜ਼ੀ ਜੀ ਆਵੇ।
ਹਾਂਜੀ ਜੀ, ਅੱਜ ਕੱਲ੍ਹ ਤੇ ਅਸੀਂ ਦੇਖਿਆ ਵੀ ਕੀੜੇ ਵੀ ਹੁੰਦੇ ਨੇ ਕਈਆਂ ਖਾਣੇ ਜੇ ਕੋਕਰੋਚ ਆ ਗਿਆ, ਸ਼ਿਪਕਲੀ ਆ ਗਈ।
ਹਾਂ ਸਮੋਸੇ ਖਾਓ ਬਜ਼ਾਰ ਸਮੋਸੇ ਚ ਵੀ ਆ ਜਾਂਦੇ ਕਈ ਵਾਰੀ‌।
ਹਾਂਜੀ। ਤਾਂ ਹਮ ਅੱਜ-ਕੱਲ ਅਸੀਂ ਆ ਵੀ ਦੇਖਣਾ ਕਿ ਜੋ ਅ ਸੋਸ ਹੁੰਦਾ। ਜਾਂ ਬਾਹਰ ਦੀਆਂ ਜੇ ਤੰਦੂਰੀ ਸੋਸ ਹੋਗੀ ਉਹ ਅਸੀਂ ਘਰ ਵੀ ਬਣਾ ਸਕਦੇ ਹਾਂ ਮਸਾਲਿਆਂ ਨਾਲ ਆ। ਬਾਕੀ ਚੀਜ਼ਾਂ ਨਾਲ,
ਹਾਂ ਬਾਜ਼ਾਰਾਂ ਚ ਪਕੌੜੇ ਖਾਓ ਕਿੰਨਾ ਤੇਲ ਹ ਹੁੰਦਾ ਉਹਨਾਂ ਚ ਗਲੇ ਖ਼ਰਾਬ ਹੋਣੇ ਆਪ, ਆਪੇ ਬੱਚਿਆਂ ਆਪੇ ਪਰ ਉਹਨਾਂ ਦੇ ਖਾਂਸੀ ਵਗੈਰਾ ਲੱਗਦੀ ਹੈ। ਗਲੇ ਖਰਾਬ ਖਾਣ ਦਾ ਫਾਇਦਾ ਥੋੜੀ ਨਾ ਘਰ ਹੀ ਬਣਾਓ ਬ੍ਰੈਡ ਬਰੂਡ ਬਣਾਣੇ ਤਾਂ,
ਤਾਂ ਤੁਸੀਂ ਹਜੇ ਤਕ ਕ ਕਿਹੜੀ ਐਵੇਂ ਦੀ ਡਿਸ਼ ਟਰਾਈ ਕੀਤੀ ਹੈ ਘਰ ਦੇ ਅੰਦਰ ਮਤਲਬ ਜੋ ਫਾਸਟ ਫੂਡ ਹੈ ਉਹ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਚੌਮਿਨ ਵੀ ਬਣਾਏ ਦੇ ਨੇ ਮੈਂ ਘਰ ਅੱਛੇ, ਬਣਦੇ ਨੇ ਚੌਮਿਨ ਹੱਕਾ ਚੌਮਿਨ ਅੱਛੇ ਬਣਦੇ ਨੇ ਬਬਿਨੋ ਅੱਛੀ ਬਣਦੀ ਹੈ। ਬ੍ਰੈਡ ਰੋਲ ਬਨਾਏ ਨੇ ਮੈ ਗੋਲ ਗੱਪੇ ਵੀ ਘਰ ਬਣਾ ਕੇ ਦੇਖੇ ਸੀ ਮਗਰ ਬਨੇ ਨੀ ਮੇਰੇ ਕੋਲੋ
ਅੱਛਾ, ਕਿਉ ਕੀ ਹੋਇਆ ਓਹਨਾ ਚ
ਪਤਾ ਨੀ ਕਿ ਕੁੱਛ ਜਿਆਦਾ ਪੈ ਗਿਆ, ਮਿਕਸਚਰ ਪਤਾ ਨੀ ਉਹ ਗੋਲ ਗੱਪ ਫੁੱਲੇ ਤਾ ਹੈ ਨੇ ਮਗਰ ਉਹ ਬੱਸ ਬੈਠ ਗਏ, ਉਸ ਤੋ ਬਾਦ ਪੂਰੀ ਟਾਈਪ ਬਣ ਗਏ ਪਾਣੀ ਵੀ ਬਣਾਇਆ ਮੈਂ ਗੋਲ ਗੱਪਿਆ ਦਾ ਘਰ ਜਲਜੀਰੇ ਵਾਲਾ ਪਾਣੀ ਮੈਂਗੋ ਸ਼ੇਕ ਵਗੈਰਾ ਵੀ ਬਣਾ ਲੈਨੀ।
ਅੱਛਾ ਤੁਸੀ ਐ ਦੱਸੋ ਤੁਹਾਡਾ ਫੇਵਰੇਟ ਕੀ ਐ ਖਾਣ ਚ ਸਾਰੀ ਚੀਜਾ ਤੋ ਮਤਲਬ ਤੁਹਾਨੂੰ ਕੀ ਵਧੀਆ ਲਗਦਾ।
ਮੈਨੂੰ ਬਬੀਨੋ ਪਸੰਦ ਏ।
ਅੱਛਾ ਜੀ।
ਪੋਹਾ ਵੀ ਬਣ ਜਾਂਦਾ।
ਹੂੰ।
ਘਰ ਮੈਕਰੋਨੀ ਵਗੈਰਾ ਵੀ ਮੇਰੇ ਬੱਚੇ ਬਣਾ ਲੈਂਦੇ ਨੇ ਪਾਸਤਾ ਮੈਂ
ਜਿਵੇ ਮੈਨੂੰ ਤੇ ਮੈਨੂੰ ਤੇ ਸਭ ਤੋ ਵਧੀਆ ਪਾਸਤਾ ਹੀ ਲਗਦਾ ਮ ਮੈਨੂੰ ਖੁਦ ਆਦਾ ਪਾਸਤਾ ਬਣਾਣਾ। ਜਿਵੇ ਰੈੱਡ ਸੌਸ ਹੋ ਗਿਆ, ਵਾਈਟ ਸੋਸ ਹੋ ਗਿਆ। ਮਤਲਬ ਪਾਸਤਾ ਮੈਨੂੰ ਸਭ ਤੋ ਵਧੀਆ ਲਗਦਾ ਖਾਣਾ।
ਹਾਂਜੀ ਮਮੈਕਰੋਨੀ ਵੀ ਬਣਾ ਲੈਨੀ ਆ ਮੈਂ ਤਾ, ਉਹ ਵੀ ਅੱਛੀ ਬੱਚੇ ਖਾ ਲੈਂਦੇ ਨੇ ਚਯੋਮਿਨ ਵੀ ਬਣਾਏ ਸੀ ਇੱਕ ਵਰੀ ਏਧਰ ਉਹ ਵੀ ਸਵਾਦ ਬਣਦੇ ਨੇ ਚੌ ਬਰਗਰ ਵਗੈਰਾ ਵੀ ਬਣ ਜਾਂਦੈ ਘਰ ਈ।
ਮਗਰ ਬੱਚਿਆ ਨੂੰ ਪਸੰਦ ਈ ਨੀ ਆਂਦਾ ਨਾ ਘਰ ਦੀ ਚੀਜ਼ ਪਸੰਦ ਕਿੱਥੇ ਆਦੀ ਬੱਚਿਆਂ ਨੂੰ ਬਾਹਰ ਦੇ ਖਾਂਦੇ ਨੇ।
ਥੋਨੂੰ ਕੀ ਲਗਦੈ ਬਾਹਰ ਦੀ ਜੋ ਇੰਨੀਆਂ ਦੁਕਾਨਾਂ ਨੇ ਉਹ ਇੰਨੀ ਜਿਆਦਾ ਕਿਉ ਚੱਲ ਰਹੀਆ ਮਤਲਬ ਅਸੀ ਦੇਖਦੇ ਆ ਕਿੰਨੀ ਸਾਰੀ ਦੁਕਾਨਾਂ ਹੋ ਗਿਆ ਫਾਸਟ ਫੂਡ ਦੀਆਂ
ਹਾਂ ਦੁਕਾਨਾ ਤਾਂ ਚੱਲ ਰਹੀਆ ਲੋਕੀ ਖਾਂਦੇ ਨੇ ਅੱਜ ਕੱਲ ਗੰਦ ਬਲਾ ਸਾਰਾ। ਤਾਹੀਂ ਚੱਲਦੀਆ ਨੇ ਦੁਕਾਨਾਂ ਜੇ ਨਾ ਖਾਂਦੇ ਚੱਲਣ ਕਿੱਥੇ ਦੁਕਾਨਾ ਅੱਜ-ਕੱਲ ਵ ਵੱਖ-ਵੱਖ ਚੀਜਾ ਬਣਨ ਆਗਈਆ ਨੇ। ਖਾਣ ਵਾਲੀਆ, ਕਿਤੇ ਉਹ ਆ ਗਏ ਮੋਮੋਸ ਆ ਗਏ ਕਿਤੇ ਪਨੀਰ ਵਾਲੇ ਓ ਆ ਗਏ ਨੇ, ਸਪਰਿੰਗ ਰੋਲ ਆ ਗਏ ਨੇ। ਗੰਦੇ ਮੰਦੇ ਸਪਰਿੰਗ ਰੋਲ ਵੀ ਹੁੰਦੇ ਕਿਹੜੇ ਸਾਫ਼ ਹੁੰਦੇ।
ਬਾਕੀ ਅਸੀ ਇਹਦਾ ਕਾਰਨ ਇਹ ਵੀ ਹੋ ਸਕਦਾ ਕਿ ਅੱਜ-ਕੱਲ ਲੋਕਾਂ ਕੋਲ ਟਾਈਮ ਹੀ ਨਹੀਂ ਹੈ ਕੁੱਛ ਬਣਾਉਣ ਦਾ।
ਹਾਂ, ਉਹ ਵੀ ਹੈ ਟਾਈਮ ਹੀ ਨੀ ਹੈ ਕਿਸੇ ਕੋਲ ਬਣਾਉਣ ਦੀ ਕੋਈ ਚੀਜ਼, ਬਸ ਬਜਾਰੋ ਓਰਦਰ ਕੀਤਾ ਚਲੋ ਖਾ
ਹਾਂਜੀ, ਬਾਕੀ ਆਲਸ ਵੀ ਕਾਫ਼ੀ ਵੱਡੀ ਚੀਜ਼ ਐ ਤਾਂ ਉਹ ਉਹ ਜ਼ਿਆਦਾਤਰ ਟਰਾਈ ਕਰਦੇ ਐ ਕਿ
ਪਰ ਨੌਕਰੀ ਪੇਸ਼ੇ ਵਾਲੇ ਬੰਦੇ ਨੇ ਨਹੀ ਬਣਾ ਸਕਦੇ ਚੀਜ਼ ਘਰ ਉਹਨਾ ਨੇ ਸਵੇਰੇ ਜਾਣਾ ਰਾਤੀ ਘਰ ਆਣਾ ਕਿੱਥੇ? ਟਾਈਮ ਲਗਦਾ ਉਹਨਾ ਨੂੰ ਬਣਾਉਣ ਦਾ ਇਸ ਕਰਕੇ ਬਾਹਰੋ ਹੀ ਔਡਰ ਕਰ ਦਿੰਦੇ ਨੇ ਚਲੋ ਬਈ ਖਾਲੋ।
ਇਹਨਾ ਕਰਕੇ ਅੱਜ-ਕੱਲ ਕਾਫ਼ੀ ਨਵੇਂ-ਨਵੇਂ ਐਪ ਆ ਗਏ ਨੇ, ਖਾਣ- ਪੀਣ ਵਾਲੇ ਡਿਲਵਰੀ ਵਾਲੇ।
ਹਾਂ ਸਵੀਗੀ ਵਗੈਰਾ ਬਹੁਤ ਆ ਗਏ ਬਹੁਤ ਚੀਜ਼ਾ ਆ ਗਈਆ ਨ
ਤੁ ਏਹਨਾ ਐਪ ਦਾ ਯੂਜ ਕਰਦੇ ਓ ਜਾਂ ਕਾਫੀ ਘੱਟ ਕਰਦੇ ਓ।
ਨਾ ਮੈਂ ਨੀ ਕਦੇ ਕੀਤਾ ਈ ਯੂਜ ਕਦੇ ਕਿਸੇ ਐਪ ਦਾ ਵੀ। ਅਸੀ ਬਹੁਤ ਜਰੂਰੀ ਕਿਤੇ ਜਾ ਕੇ ਖਾਣਾ ਹੋਵੇ ਫਿਰ ਅੱਛੀ ਸੈਲਡ ਵਗੈਰਾ ਖਾ ਲੈਨੇ ਆ ਬਰਗਰ ਵੀ ਅੱਛੀ ਦੁਕਾਨ ਤੋ ਵੈਸੇ ਤਾਂ
ਦੇਖੋ।
ਅਸੀ 'ਤੇ ਬਸ ਜਿਆਦਾਤਰ ਜਿਵੇ ਸੰਡੇ ਹੋ ਗਿਆ ਜਾਂ ਕਦੇ-ਕਦੇ ਅਸੀ ਔਡਰ ਕਰ ਲੈਨੇ ਆ। ਜਿਵੇ ਡੋਮੀਨੋਜ ਤੋ ਜਾਂ ਬਾਕੀ ਕਹਿੰਦੇ ਨੇ ਕਿ ਜਿਵੇ ਵੱਡੀ ਕਪ
ਹਾਂ ਡੇਲੀ ਨਾ ਖਾਓ ਚੀਜ਼ ਡੇਲੀ ਨਾ ਖਾਓ। ਮਹੀਨੇ ਵਿੱਚ ਇੱਕ ਇੱਕ ਅੱਧੀ ਵਾਰੀ ਖਾ ਲਓ ਉਹ ਕੋਈ ਨੁਕਸਾਨ ਨੀ ਕਰਦੀ।
ਬਾਕੀ ਮੈਂ ਇਹ ਵੀ ਦੇਖਿਆ ਕਿ ਆ ਕਾਫੀ ਵੈਕਾਰ ਕੁਆਲਿਟੀ ਦਾ ਸਮਾਨ ਯੂਜ ਕਰ ਰਿਹਾ ਹੈ। ਤੇਲ ਵਗੈਰਾ
ਹਾਂ ਤੇਲ ਵੀ ਉਹ ਰਿਫਾਇਡ ਯੂਜ ਕਰਿਏ ਰਿਫਾਇਡ ਸਾਡੇ ਅੰਦਰ ਜਾਣਾ ਹੀ ਨੀ ਚਾਹੀਦਾ ਹੈ।ਬਿਲਕੁਲ ਬਿਲਕੁਲ ਵੀ ਰਿਫਾਈਡ ਬਿਲਕੁਲ ਨਹੀਂ ਖਾਣਾ ਚਾਹੀਦਾ ਹੈ। ਸਭ ਤੋਂ ਬੈਸਟ ਤੇਲ ਹੈ, ਸਰ੍ਹੋਂ ਦਾ ਤੇਲ ਦੇਸ ਸੀ ਘੀ ਬਸ, ਐਸੇ ਤੋਂ ਉੱਪਰ ਕੁਛ ਨਹੀਂ ਹੈਗਾ।
ਤੇਲ ਕਿੰਨੇ ਟਾਈਪ ਦਾ ਹੁੰਦਾ ਨੇ ਮਤਲਬ?
ਤੇਲ ਮਸਟਟਰਡ ਓਇਲ ਪਿਓਰ ਮਸਟਰਡ ਓਇਲ ਲਿਆਓ। ਤੇਲ ਬੜੇ ਟਾਈਪ ਦੇ ਹੁੰਦੇ ਨੇ?
ਤੇ ਇਹ ਹੈ ਕਿਹਾ ਹੋਣਾ ਜੋ ਤੁਸੀਂ ਦੱਸ ਰਹੇ ਹੋ।
ਸਰ੍ਹੋਂ ਤੇਲ ਸਾਡੇ ਅੰਦਰ ਜਾ ਕੇ ਜੰਮਦਾ ਨਹੀਂ ਜੇ ਡਾਲ ਡੇ ਘਿਓ ਹੋਰ ਰਿਫਾਈਡ ਉਹ ਨਾ ਸਾਡੇ ਅੰਦਰ ਜਾ ਕੇ ਜੰਮ ਜਾਂਦੇ ਨੇ ਤੇਲ 'ਚ ਇਹ ਚੀਜ਼ਾਂ। ਤੇਲ ਨੇ ਕੁਛ ਨਹੀਂ ਜੰਮਣਾ ਨੀ ਹਾਂ। ਤੇਲ ਨੇ ਜੰਮਣਾ ਨਹੀਂ, ਸਗੋਂ ਲਿਕੁਡ ਅੰਦਰੋਂ ਹੀ ਸਾਡਾ ਕੱਢ ਦੇ ਗਿਆ ਬਿਲਕੁਲ, ਘਿਓ ਵੀ ਸਭ ਤੋਂ ਵਧੀਆ ਘਿਓ ਖਾਣਾ।
ਅੱਛਾ, ਫਿਰ ਤੁਸੀਂ ਅੱਜ ਲਾਸਟ ਕਿਹੜੀ ਡਿਸ਼ ਬਣਾਈ ਜੋ ਬੱਚਿਆਂ ਨੂੰ ਤੁਹਾਡੇ ਖਾਦੀ ਜਿਵੇਂ ਸਨੈਕਸ
ਮੈਂ ਬਰੈੱਡ ਰੋਲ ਬਣਾਏ ਸੀ। ਤੇ ਉਹ ਬਣਾਏ ਸੀ ਮੈਂਕਰੋਨੀ ਬਣਾਈ ਸੀ ਬਸ। ਪੋਹਾ ਬਣਾਇਆ ਸੀ ਪਿਛਲੇ ਸੰਡੇ ਨੂੰ ਪੋਹਾ ਬਣਾਇਆ ਸੀ। ਹੁਣ ਐਤਕੀ ਅੱਜ ਨਹੀਂ ਬਣਾਇਆ।
ਤੁਹਾਨੂੰ ਕਿਹੜੇ -ਕਿਹੜੇ ਟਾਈਪ ਦਾ ਤੁਹਾਨੂੰ ਕਿਹੜੇ-ਕਿਹੜੇ ਟਾਈਪ ਦਾ ਪਾ ਪਾਸਤਾ ਜਾਂ ਮੈਂਕਰੋਨੀ ਬਣਾਉਣੀ ਆਉਂਦੀ ਹੈ, ਜਿਵੇਂ
ਮੈਂ ਨੋਰਮਲੀ ਬਣਾਉਂਦੀ ਹਾਂ ਸਿੰਪਲ ਸਿਰਫ ਪਿਆਜ, ਟਮਾਟਰ ਪਾ ਕੇ ਸਿੰਪਲ ਮੈਕਰੋਨੀ ਬਣਾਉਦੀ ਹਾਂ। ਤੇ ਵਾਈਟ ਮੈਂ ਵਾਈਟ ਪਾਸਤਾ ਬਣਾ ਲੈਂਦੇ ਹਾਂ।
ਹੂੰ।
ਬਸ ਫਰੈਂਚ ਫਰਾਈਜ਼ ਬਣਾ ਦਿੰਦੇ ਆ ਬੱਚਿਆਂ ਨੂੰ, ਫਰੈਂਚ ਫਰਾਈਜ਼ ਕਿਸੇ ਵੇਲੇ ਦਿਲ ਕਰਦਾ ਉਹਨਾ ਦਾ ਉਹ ਬਣਾ ਲੈਂਦੇ ਆ ਕਿਸੇ ਵੇਲੇ ਘਰ। ਅੱਛਾ ਜੀ।
ਅੱਛਾ ਜੀ, ਅਗਰ ਤੁਸੀਂ ਹਾਂ ਅਗਰ ਤੁਸੀਂ ਚੂਜ਼ ਕਰਨਾ ਕਿ ਤੇਲ ਡੀਪ ਫਰਾਈ ਕਰਨਾ ਜਾਂ ਏਰ ਫਰਾਈ ਯੂਜ ਕਰਨਾ ਤਾਂ ਤੁਸੀਂ ਜ਼ਿਆਦਾ ਕੀ ਪ੍ਰੈਫਰ ਕਰੋਗੇ ਮਤਲਬ ਤੁਸੀਂ ਜ਼ਿਆਦਾ ਕੀ ਯੂਜ ਕਰੋਗੇ?
ਜੇ ਜ਼ਿਆਦਾ ਡੀਪ ਫਰਾਈਡ ਚੀਜ਼ ਕਰਨੀ ਹੈ।ਫਿਰ ਸਰੋ ਦਾ ਤੇਲ ਸਭ ਤੋਂ ਬੈਸਟ ਹੈ। ਜਾਂ ਏਅਰਫਰਾਈਰਸ ਕਰ ਲਉ ਉਹ ਵੀ ਠੀਕ ਹੈ।
ਚਲੋ ਧੰਨਵਾਦ ਜੀ ਗੱਲ ਕਰਨ ਲਈ।
ਠੀਕ ਹੈ ਸਤਿ ਸ੍ਰੀ ਅਕਾਲ।
ਹੂੰ।